ਹੈਲੋ?
ਸਤਿ ਸ੍ਰੀ ਅਕਾਲ ਭੈਣ ਜੀ ਹੋਰ ਠੀਕ ੳ?
ਹਾਂਜੀ ਵਧੀਆ ਤੁਸੀਂ ਸੁਣਾਓ?
ਬਸ ਵਧੀਆ ਭੈਣ ਜੀ ਹੋਰ ਕੀ ਕਰਦੇ ਪਏ ਹੋ ਕੁਛ ਨੀ।
ਘਰ ਆਏ ਸੀ ਅੱਜ।
ਅੱਛਾ ਵਾਹ ਭੈਣ ਜੀ ਕਿੱਥੇ ਰਹਿੰਦੇ ਨੇ ਅੱਛਾ। ਹੋਰ ਸੁਣਾਓ ਠੀਕ ਠਾਕ ਭੈਣ ਜੀ, ਅੱਛਾ। ਹੋਰ ਕੀ ਕਰਦੇ ਪਏ ਹੋ ਭੈਣ ਜੀ?
ਹਾਂਜੀ। ਕੁਛ ਨੀ ਬਸ ਬੈਠੇ ਰਹੇ ਸੀ । ਆਉਣ ਲੱਗੇ ਸੀ ਤੇ ਭੈਣ ਜੀ ਕਹਿੰਦੇ ਰੋਟੀ ਤਿਆਰ ਹੈ ਤੁਸੀਂ ਰੋਟੀ ਖਾ ਕੇ ਜਾਓ ਹਾਂਜੀ, ਫੇਰ ਭੈਣ
ਜੀ।
ਅੱਜ ਭੈਣ ਜੀ ਨੇ ਬਣਾਏ ਸੀ ਮਾਹਰਾਜਮਾ ਬਣਾਏ ਸੀ। ਨਿਊਟਰੀ ਬਣਾਈ ਸੀ, ਦਹੀਂ ਰਾਇਤਾ ਸੀ ਹਾਂਜੀ, ਨਾਲ ਕਰੇਲੇ। ਸੀ। ਨਾਲ ਪ੍ਰਸ਼ਾਦਾ। ਹਾਂਜੀ, ਸਾਡਾ ਤਾਂ ਵੈਸੇ ਹਾਂਜੀ-ਹਾਂਜੀ ਬਹੁਤ ਸਵਾਦ ਰੋਟੀ। ਰੋਟੀ ਬਣਾਉਂਦੇ ਸਾਡੇ ਭੈਣ ਜੀ। ਬਹੁਤ ਹੀ ਜ਼ਿਆਦਾ ਸਵਾਦ ਹਾਂਜੀ।
ਭੈਣ। ਜੀ ਵੀ ਖੁਸ਼ ਹੋ ਗਈ ਹੋਣੀ।
ਜੀ ਭੈਣ ਜੀ ਵੀ ਖੁਸ਼ ਬਸ ਬੱਚੇ ਕਾਲ਼ੇ ਪੈ ਗਏ ਸੀ। ਪਰ ਭੈਣ ਜੀ ਨੇ ਜਾਣ ਨਹੀਂ ਦਿੱਤਾ ਕਹਿੰਦੇ ਤੁਸੀਂ ਇੰਨੇ ਟਾਈਮ ਬਾਅਦ ਆਇਓ ਵੀ ਰੋਟੀ ਤੁਸੀਂ ਖਾ ਕੇ ਜਾਣਾ ਹਾਂਜੀ, ਬਸ ਹੁਣ ਕਾਲੀ ਹੀ ਪੈ ਗਏ ਨੇ ਤੇ ਕਹਿੰਦੇ ਚਾਹ ਬਣਾਉਂਦੇ ਹੋ ਤੁਸੀਂ ਚਾਹ ਵੀ ਪੀ ਕੇ ਕੇ ਜਾਓ ਮੇਰੇ ਹੱਥ ਦੀ ਮੇਰੇ ਹੱਥ ਦੀ ਆ ਚਾਹ ਬੜੀ ਸਵਾਦ ਹੁੰਦੀ ਹੈ।
ਅੱਛਾ, ਚਲੋ ਵਧੀਆ ਗੱਲ ਭੈਣ ਜੀ।
ਭਾਜੀ ਵੀ ਆਏ ਦੇ ਨੇ ਨਾ।
ਅੱਛਾ, ਭਾਜੀ ਤੁਹਾਨੂੰ ਛੱਡਣ
ਹਾਂਜੀ-ਹਾਂਜੀ।
ਅੱਛਾ।
ਹਾਂਜੀ, ਹੋਰ ਭੈਣ ਜੀ ਬੱਚੇ ਠੀਕ ਨੇ ਤੁਹਾਡੇ।
ਬੱਚੇ ਠੀਕ ਠਾਕ ਭੈਣ ਜੀ ਵਧੀਆ, ਤੰਗ ਬੜਾ ਕਰਦੇ ਪਏ ਨੇ ਬੱਚੇ।
ਬਸ, ਭੈਣ ਜੀ ਛੁੱਟੀਆਂ ਨੇ।
ਹਾਂਜੀ।
ਕਰਦੇ ਛੁੱਟੀਆਂ ਜੋ ਹੋਈਆਂ।
ਜੀ ਹਾਂ। ਹੋਰ ਸੁਣਾਓ ਭੈ
ਹਾਂਜੀ।
ਮੈ ਕਿਹਾ ਤੁਸੀਂ ਕੀ ਅੱਜ ਤੁਸੀ ਫਰੀ ਸੀ ਅੱਜ।
ਹਾਂਜੀ। ਅੱਜ ਮੈਨੂੰ ਤੁਹਾਡੇ ਬੋਤ ਫ਼ੋਨ ਹੀ ਕਰ ਲਵਾਂ।
ਹਾਂਜੀ। ਬਹੁਤ ਕੋਲ ਕੀਤੀ ਸਾਨੂੰ।
ਹਾਂ, ਹੋਰ ਸੁਣਾਓ ਭੈਣ ਜੀ
ਹਾਂਜੀ। ਵਧੀਆ।
ਹਾਂਜੀ।
ਭੈਣ ਜੀ ਹਾਂਜੀ। ਭੈਣ ਜੀ ਤੁਹਾਡੇ ਕੋਈ ਗੱਲ ਪੁੱਛਣੀ ਸੀ ਹਾਂਜੀ। ਹਾਂਜੀ। ਹਾਂਜੀ। ਭੈਣ ਜੀ ਹੈਲੋ। ਹੈਲੋ। ਹੈਲੋ-ਹੈਲੋ। ਹੈਲੋ। ਹੈਲੋ-ਹੈਲੋ। ਹੈਲੋ। ਹੈਲੋ। ਹੈਲੋ।